ਹੈਲੋ?
ਹੈਲੋ
ਸਤਿ ਸ਼੍ਰੀ ਅਕਾਲ ਜੀ- -ਸਤਿ ਸ੍ਰੀ ਅਕਾਲ ਜੀ। ਹੈਲੋ
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ
ਹੈਲੋ ਹੈਲੋ?
ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ?
ਸਤਿ ਸ੍ਰੀ ਅਕਾਲ ਜੀ? ਹੋਰ ਘਰੇ, ਤੁਹਾਡੇ ਸਾਰੇ ਸਭ ਠੀਕ ਨੇ
ਹਾਂਜੀ -ਹਾਂਜੀ ਤੁਹਾਡੇ ਘਰੇ ਸਭ ਠੀਕ ਨੇ?
ਵਧੀਆ, ਹੀ ਚਾਹੀਦਾ ਸੀ, ਹੋਰ ਕੀ ਕਰ ਰਹੇ ਹੋ?
ਮੈਂ ਹੁਣੇ ਹੀ, ਬਸ ਫਰੀ ਹੋ ਕੇ ਬੈਠੀ ਸੀ। ਰਾਤ ਦਾ ਖਾਣਾ ਬਣਾ ਕੇ ਬੈਠੀ ਸੀ। ਤੁਸੀਂ, ਠੀਕ ਹੋ
ਜੀ ਮੈਂ ਵਧੀਆ, ਜੀ ਤੁਸੀਂ ਦੱਸੋ?
ਤੁਹਾਡੇ ਘਰ, ਸਭ ਠੀਕ ਨੇ?
ਹਾਂਜੀ
ਕੀ, ਕਰ ਰਹੇ ਸੀ ਤੁਸੀਂ?
ਕੁਛ ਨਹੀਂ ਜੀ, ਹਾਲੇ ਤਾ ਰੋਟੀ ਹੀ ਬਣਾ ਰਹੇ ਆ, ਹੁਣ ਆਣਗੇ, ਬਸ ਰੋਟੀ ਖਾਣਗੇ
ਅੱਛਾ- ਅੱਛਾ- ਅੱਛਾ
ਹਾਂਜੀ, ਹੋਰ ਦੱਸੋ?
ਵਧੀਆ- -ਵਧੀਆ
ਵਧੀਆ ਹੀ, ਚਾਹੀਦਾ ਆ ਬਸ ਵਧੀਆ ਜੀ, ਅੱਜ ਅਸੀਂ ਗਏ ਸੀ ਬੁੜਿਆ ਸਾਹਿਬ ਗੁਰਦੁਆਰੇ ਘੁੰਮਣ ਫਿਰਨ ਗਏ ਸੀ। ਫਿਰ ਉੱਧਰ ਇਹ ਕਹਿਣ ਲੱਗ ਗਏ, ਚਲੋ ਆਪਾਂ ਮੱਥਾ ਟੇਕ ਆਣੇ ਆ ਫਿਰ ਬੁੜਿਆ ਸਾਹਿਬ ਮੱਥਾ ਟੇਕ ਕੇ ਆਏ, ਉਸ ਤੋਂ ਬਾਅਦ ਪਤਾ ਨਈ ਚੁਪਹਿਰਾ ਸਾਹਿਬ ਲੱਗਦਾ ਹਰ ਜਗ੍ਹਾ
ਹਾਂਜੀ- ਹਾਂਜੀ
ਬਸ ਫੇਰ, ਚੁਪਹਿਰੇ ਤੇ ਤੇ ਕੱਡ ਨੀ ਪਾਏ ਖਾਲੀ ਫਿਲਹਾਲ ਮੱਥੇ ਟੇਕ ਕੇ ਆ ਗਏ ਆ। ਤੇ ਹੁਣ ਜਾਣਾ, ਅਸੀਂ ਸ਼ਹੀਦਾਂ ਸ਼ਹੀਦਾ ਸਾਹਿਬ ਜਾਣਾ ਜੀ ਹਾਂਜੀ, ਫਿਰ ਉਸ ਤੋਂ ਬਾਅਦ ਥੋੜੀ ਬਹੁਤੀ ਸੇਵਾ ਕੀਤੀ ਜੇ ਗੁਰਦੁਆਰੇ
ਅੱਛਾ- -ਅੱਛਾ ਚਲੋ ਸੇਵਾ ਵੀ ਅੱਛੀ ਗੱਲ ਹੈ, ਇਹ ਵੀ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਸੇਵਾ ਕਰਨੀ, ਗੁਰੂ ਦੀ ਵੀ
ਹਾਂਜੀ ਹਾਂਜੀ ਬਿਲਕੁਲ ਜੀ, ਸੇਵਾ ਤੁਹਾਨੂੰ ਪਤਾ ਹੀ ਇਹ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਜੇ, ਜਿਨਾਂ ਦੇ ਨਾਲ
ਹਾਂ, ਉਹੀ ਤਾਂ ਕਹਿ ਰਹੀ ਹਾਂ, ਕਿ ਸੇਵਾ ਕਰਨੀ ਵੀ ਕਰਮਾਂ ਵਾਲਿਆਂ ਨੂੰ, ਮਿਲਦੀ ਹੈ ਨੋਰਮਲ ਬੰਦਾ, ਨਹੀਂ ਸੇਵਾ ਕਰ ਸਕਦਾ।
ਹਾਂਜੀ, ਹੋਰ ਬਾਕੀ ਬਸ ਅੱਜ ਫਿਰ
ਸੇਵਾ, ਮਿਲਦੀ ਹੈ
ਨਹੀਂ ਕਰਨ ਵਾਲੇ ਤੇ, ਚਲੋ ਦੇਖੋ ਸਾਡੇ ਨਾਲ ਵੀ ਗੁਰਦੁਆਰਾ, ਹੈਗਾ ਸੀ ਮਤਲਬ, ਕੋਸ਼ਿਸ਼ ਪੂਰੀ
ਹੈਲੋ
ਕਰੀ ਦੀ ਏ ਦੁਆਾਰੇ। ਮਤਲਬ ਸੇਵਾ ਕਰ ਸੀ ਕਿ ਅਸੀਂ ਸਵੇਰੇ ਤਿੰਨ ਵਜੇ ਜਾਂ ਚਾਰ ਵਜੇ ਉੱਠ ਕੇ ਗੁਰਦੁਆਰੇ ਜਾਨਾ ਹੀ ਜਾਨਾ। ਜਾ, ਮਤਲਬ ਉਹ ਨਾ ਧੋ ਕੇ, ਸਾਰੇ ਉਸ ਤੋਂ ਬਾਦ ਅਸੀਂ ਪਾਠ ਕਰਨਾ ਆ ਗੁਰਦੁਆਰੇ ਕਰਕੇ ਆਂਨੇ ਆ ਉਸ ਤੋਂ ਬਾਦ ਆਪਣਾ ਘਰ ਕਈ ਵਾਰੀ ਹੋ ਜੇ ਤੇ ਅਸੀਂ ਆਪਾਂ ਮਤਲਬ ਪਹਿਲੇ ਉੱਠ ਕੇ ਨਾ ਧੋ ਕੇ ਨਾ ਜੋਤ ਬੱਤੀ ਲਗਾ ਲੀ ਦੀ ਐ ਘਰ। ਉਸ ਤੋਂ ਬਾਦ ਕਾਫੀ ਟਾਈਮ ਕੋ ਨਾ ਜਾਇਆ ਨੀ ਜਾ ਰਿਹਾ ਕਿਉਂਕਿ ਗਰਮੀ ਬੋਤ ਜਾਦਾ ਹੋਈ। ਜੇ ਉੱਠਿਆ ਨਈ ਜਾਂ
ਅੱਛਾ-ਅੱਛਾ, ਚਲੋ ਵਧੀਆ ਗੱਲ ਐ। ਸਵੇਰੇ ਉ ਨਾਲ ਵੀ ਅੱਛੀ ਗੱਲ ਹੁੰਦੀ ਐ ਵਧੀਆ-ਵਧੀਆ, ਸਾਡਾ ਤੇ ਸਾਡਾ ਰੂਟੀਨ ਈ ਨੀ ਬਣਦਾ ਕਿ ਅਸੀਂ ਸਵੇਰੇ ਉ ਪਾਈਏ, ਓਈਓ ਕਹਿੰਦੇ ਨੇ ਨਾ ਰੱਬ ਜਿਨੂੰ ਬੁਲਾਏਗਾ ਜਲਦੀ ਓਈ ਜਾ ਸਕਦੈ।
ਬਿਲਕੁਲ ਜੀ ਬਿਲਕੁਲ ਕੁਛ, ਬੱਚੇ ਛੋਟੇ ਹੋਨ ਨਾ ਫਿਰ ਤੇ ਬੋਤ ਮੁਸ਼ਕਲ ਹੋ ਜਾਂਦਾ ਜੇ।
ਹਾਂ ਬੱਚੇ ਛੋਟੇ ਵੀ ਉਸ ਤੋਂ ਬਾਅਦ ਸਾਡਾ, ਕੰਮ ਈ ਐਸਾ ਐ ਏਨਾਂ ਨੇ ਰਾਤੀ ਲੇਟ ਆਣਾ, ਰਾਤੀ ਰੇ ਲੇਟ ਸੋਣਾ। ਫਿਰ ਉਸ ਤੋਂ ਬਾਅਦ ਸਵੇਰੇ ਲੇਟ ਈ ਉੱਠੇਆ ਜਾਂਦਾ ਐ।
ਬਿਲਕੁਲ ਜੀ ਐ ਤੇ ਹੈ ਈ ਐ।
ਉਸ ਤੋਂ ਬਾਦ ਬੱਚੇ ਵੀ ਨੀ ਸੌਣ ਦੇਂਦੇ ਰਾਤੀ।
ਹਾਂਜੀ-ਹਾਂਜੀ ਇਹਨਾਂ ਨੂੰ ਤੇ ਬਸ ਸਾਰੀ ਰਾਤ ਜਗਰਾਤਾ ਚਾਈਦਾ ਜੇ ਇੱਕ ਬੰਦਾ ਜਗਰਾਤਾ ਕਰੇ ਸਾਂਭਣ ਵਾਲਾ ਆ
ਦੇਖੋ ਬੱਚੇ ਵੀ ਜ਼ਰੂਰੀ ਨੇ ਰੱਬ ਐ ਤਾਂ ਕੈਂਦਾ ਨੀ ਪੈਲਾ ਕੰਮ ਜ਼ਰੂਰੀ ਐ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ।
ਉਹ ਤਾਂ ਦੇਖੋ ਰੱਬ ਰੱਬ ਨੂੰ ਪਤਾ ਐ ਕਿ ਬਈ ਬੰਦਾ ਕੋਸ਼ਿਸ਼ ਤਾਂ ਹਰ ਜਗ੍ਹਾ ਕਰਦਾ।
ਇਵੇ ਐਸੀ ਬੀ ਐਦਾ ਕਰਕੇ ਦਿਖਾਈ ਹੈ ਦੇਖੋ ਹੁਣ ਜਦੋਂ, ਪੜੇਬਾਜੀ ਕਰਨ ਸਾਨੂੰ ਵੀ ਅਇਓ ਕੰਮ ਲਗਾ ਦੇਣ।
ਬਿਲਕੁਲ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਏ ਤੇ ਹੈ ਈ ਏ।
ਤੁਸੀਂ ਅੱਜ।
ਸਾਡੇ ਵੀ ਅੱਜ ਸਾਡੇ, ਦਪੈਰੇ ਅਸੀਂ ਕੜੀ ਬਣਾਈ ਸੀ ਜੇ ਘਰ।
ਅੱਛਾ-ਅੱਛਾ
ਚਾਵਲ ਬਨਾਏ ਸੀ ਹੁਨ ਏਹੇ ਕੇਂਦੇ, ਕੜੀ ਖਾ ਲੈਣੀ ਅਸੀਂ ਕੜੀ ਚਾਵਲ ਜੋ ਪੇ ਨੇ। ਖਾ ਲਾਂਗੇ ਬਸ ਫੁਲਕੇ ਲਾ ਰੇ ਆਂ।
ਅੱਛਾ-ਅੱਛਾ।
ਫੇਰ ਤੁਆਨੂੰ ਪਤਾ ਈ ਐ ਕੜੀ ਹੋਵੇ, ਚਾਹੇ ਸਾਗ ਹੋਵੇ, ਚਾਹੇ ਫੇਰ ਮਤਲਬ ਜੇ ਬਸ ਦੋ ਟਾਈਮ ਨਈ ਐ ਨਾ ਫੇਰ ਫਾਇਦਾ ਕੀ ਉਸ ਚੀਜ਼ ਦਾ।
ਹਾਂ-ਹਾਂ, ਬੰਦਾ ਇੰਨੀ ਮਿਹਨਤ ਨਾਲ ਬਣਾਂਦਾ ਵੀ ਐ, ਹਾਂ।
ਹੋਰ ਮਹਿੰਗਿਆਈ ਬੋਹੋਤ ਹੋਈ ਦੀ ਜੇ।
ਹਾਂ, ਬੰਦਾ ਘਰ ਬਣਾਏਗਾ ਤੇ ਸਾਰੇ ਖਲਣਗੇ
ਹਾਂਜੀ-ਹਾਂਜੀ, ਬਿਲਕੁਲ ਜੀ।
ਤੇ ਫਿਲਹਾਲ
ਅੱਛਾ ਜੀ।
ਦੇਖੋ ਅਗਰ ਘਰ ਬਣਾਵਾਂਗੇ ਤਾਂ ਘਰ ਸਾਰੇ ਅਸੀਂ ਮਾਂ ਛੋਲਿਆਂ ਦੀ ਦਾਲ ਬਣਾਈ ਹੈ। ਅਗਰ ਦੇਖੋ ਘਰ ਫੂਡ ਬਣਾਵਾਂਗੇ ਅਸੀਂ ਸਾਰੇ ਇਕੱਠੇ ਹੋ ਕੇ ਖਾਵਾਂਗੇ ਜੇ ਬਾਹਰੋਂ ਮੰਗਵਾਾਈਏ ਤਾਂ ਉਹ ਬੰਦਾ ਹੀ ਕਿਆ ਦੋ ਬੰਦੇ ਹੀ ਖਾਂਦੇ ਨੇ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਜ਼ਿਆਦਾ।
ਬਿਲਕੁਲ ਜੀ ਬਿਲਕੁਲ ਨਾ ਤੇ ਹੈ ਹੀ ਹੈ।
ਅਗਰ ਅਸੀਂ ਬੈਟਰ ਹੈ ਕਿ ਘਰ ਬਣਾਈਏ ਤੇ ਸਭ ਖਾ ਲੈਣਗੇ ਸਾਰਿਆਂ ਨੂੰ ਸਾਰਿਆਂ ਦੇ ਮੁਹ ਜਾਏਗਾ ਬਾਹਰੋਂ ਆਏਗਾ ਨਾ ਢਿੱਡ- ਭਰਦਾ ਨਾ ਕੁਛ ਹੁੰਦਾ ਬਸ ਉਹ ਟੇਸਟ ਤੇ ਮੁਤਾਬਿਕ ਖਾਂਦੇ ਹਾਂ ਅਸੀਂ ਚਲੋ ਟੇਸਟ ਹੋ ਗਿਆ।
ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤੇ ਹੈ ਹੀ ਹੈ। ਚਲੋ ਅੱਛੀ ਗੱਲ ਵੈਸੇ ਬਾਹਰ ਦਾ ਨਾ ਖਾਣਾ ਵੀ ਨਹੀਂ ਚਾਹੀਦਾ ਕਹਿੰਦੇ ਨੇ ਹਨ। ਘਰ ਦਾ ਫੂਡ ਬਣਾ ਲੋ ਘਰ ਦਾ ਸਾਡੇ ਆਪ ਬਹੁਤ ਘੱਟ ਖਾਂਦੇ ਨੇ ਕਦੇ ਹੋ ਜਾਏ ਬਣਾ ਲਿਆ, ਬਣਾ ਲਿਆ ਨਹੀਂ ਤੇ ਨਹੀਂ ਅਸੀਂ ਜਿਆਦਾਤਰ ਘਰ ਹੀ ਬਣਾ ਲਈਦਾ ਆ
ਅੱਛਾ ਸਾਡਾ ਵੀ ਆਹੀ ਰੂਟੀਨ ਆ ਸਾਡਾ ਤੇ ਡੇਲੀ ਦਾ ਰੂਟੀਨ ਹੈ ਅਸੀਂ ਘਰ ਬਣਾਉਣਾ।
ਅੱਛਾ ਜੀ ਤੇ ਤੁਸੀਂ ਕੀ ਕੀ ਬਣਾ ਲੈਂਦੇ ਹੋ।
ਸਨੈਕਸ ਸਾਰੇ ਕੋਈ ਵੀ ਸਨੈਕਸ ਬਨਵਾ ਲੋ ਸੂਜੀ ਦਾ ਹੋ ਗਿਆ ਪੋਹੇ ਦਾ ਹੋ ਗਿਆ।
ਅੱਛਾ ਜੀ।
ਤੇ ਫਾਸਟ ਫੂਡ ਵੀ ਬਣਾ ਲੈਂਦੇ ਹਾਂ ਬਟ ਐਵੇਂ ਨਾ ਫਾਸਟ ਫੂਡ ਥੋੜ੍ਹਾ ਘੱਟ ਖਾਣਾ ਚਾਹੀਦਾ ਔਰ ਦੇਖੋ ਅਸੀਂ ਅਗਰ ਘਰ ਬਣਾਵਾਂਗੇ। ਤੇ ਅਸੀਂ ਹੈਲਦੀ ਬਣਾਵਾਂਗੇ।
ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ।
ਅਗਰ ਅਸੀਂ ਬਾਹਰੋਂ ਮੰਗਾਵਾਵਾਂਗੇ ਤਾਂ ਤਾਂ ਫਿਰ ਦੇਖੋ ਓਇਲ ਕਿੱਦਾਂ ਦਾ ਯੂਜ਼ ਕਰਦੇ ਨੇ ਕਿੱਦਾਂ ਦਾ ਨਹੀਂ। ਗੰਦਾ ਕਰ ਰਹੇ ਨੇ ਜਾਂ ਕੁੱਛ ਹੈ। ਕੁਛ ਕਈ ਵਾਰੀ ਏਦਾਂ ਹੁੰਦਾ ਕਿ ਹੱਥ ਵੀ ਨੀ ਧੋਂਦੇ ਜਾਂ ਕੁੱਛ ਹੈ ਮਤਲਬ
ਇਹਨਾਂ ਦਾ ਵੈਸੇ ਵੀ ਹਫ਼ਤਾ ਦੋ ਦੋ ਹਫ਼ਤੇ ਮਹੀਨਾ, ਮਹੀਨਾ ਕਈ ਵਾਰੀ ਤੇਲ ਪਿਆ ਹੀ ਰਹਿੰਦਾ ਜੇ
ਹਾਂ ਉਓਹੀ ਤਾਂ ਕਹਿ ਰਹੀ ਹ ਨਾ ਮਤਲਬ ਘਰ ਬਣਾਈਏ ਦੇਖੋ ਮੇਰੇ ਤਾਂ ਜੋ ਬੱਚਿਆਂ ਨੇ ਉਹਨਾਂ ਨੂੰ ਤਾਂ ਡੇਲੀ ਸ਼ਾਮ ਨੂੰ ਘਰ ਦਾ ਕੁਛ ਨਾ ਕੁਛ ਚਾਹੀਦਾ ਹੀ ਚਾਹੀਦਾ। ਉਹਨਾਂ ਦਾ ਡੇਲੀ ਦਾ ਰੂਟੀਨ ਹੈ ਉਹਨਾਂ ਨੇ ਡੇਲੀ ਸ਼ਾਮੀ ਟਿਊਸ਼ਨ ਤੋਂ ਆਉਣਾ ਉਹਨਾਂ ਨੇ ਇਓ ਕਹਿਣਾ ਮਂਮਾ ਸਨੈਕਸ ਬਣਾ ਦਉ ਸਨੈਕਸ ਉਹ ਨੂੰ ਡੇਲੀ ਬਣਾ ਕੇ ਦੇਣਾ।
ਹਾਂਜੀ, ਹਾਂਜੀ।
ਦੇਖੋ ਘਰ ਦਾ ਹੈਲਦੀ ਵੀ ਹੁੰਦਾ ਪ੍ਰੋਟੀਨ ਵਾਲੀ ਚੀਜ਼ਾਂ ਬਣਾ ਦਿਉ ਸੋ ਜਿੱਦਾਂ ਹੋ ਗਿਆ ਵੜੀਆਂ ਹੋ ਗਈਆਂ ਸੋਆਬੀਨ ਦੀਆਂ। ਉਹ ਪ੍ਰੋਟੀਨ ਵਾਲੀਆਂ ਹੁੰਦੀ ਨੇ ਉਹਦੀ ਕਿੰਨੀ ਚੀਜ਼ਾਂ ਬਣਦੀਆਂ ਨੇ ਉਹਦੇ ਕਿੰਨੇ ਫਾਸਟ ਫੂਡ ਅਸੀਂ ਬਣਾ ਸਕਦੇ ਹ ਘਰੇ
ਬਿਲਕੁਲ ਜੀਹੀ ਇਹ ਤੇ ਹੈ ਹੀ ਹੈ।
ਉਹਹਦਾ ਕਬਾਬ ਬਣਦਾ ਹੈ ਉਹਦੇ ਪਕੌੜੇ ਬਣਾ ਕੇ ਦੇ ਦੋ ਬੱਚਿਆਂ ਨੂੰ ਤੇ ਹੈਲਦੀ ਚੀਜ਼ਾਂ ਆਉੁੰਦੀਆਂ ਨੇ ਹਾਂਜੀ।
ਅੱਛਾ ਜੀ ਨੀ ਚਲੋ ਅੱਛੀ ਹਾਂਜੀ, ਹਾਂਜੀ। ਅੱਛਾ ਜੀ।
ਦੇ ਪਕੌੜੇ ਵਗੈਰਾ ਬਣਦੇ ਨੇ ਅੱਛਾ ਹੁੰਦਾ ਹੈਲਦੀ ਹੁੰਦਾ ਇੱਕ ਪ੍ਰੋਟੀਨ ਮਿਲਦਾ ਬੱਚਾ ਬੱਚਿਆਂ ਨੂੰ ਵੀ, ਔਰ ਖੁਦ ਵੀ ਖਾਓ, ਖੁਦ ਲਈ ਵੀ ਜ਼ਰੂਰੀ ਐ ਪ੍ਰੋਟੀਨ।
ਤੇ ਇਹ ਖ਼ਰਾਬ ਤੇ ਨਹੀਂ ਕਰਦੇ ਹਨਾ।
ਨਾ ਨਾ ਸੋਇਆਬੀਨ ਖਰਾਬ ਨਹੀਂ ਕਰਦੇ, ਸੋਇਆਬੀਨ ਮਤਲਬ ਜਿਹੜੀ ਇੱਕ ਸੀ ਉਹ ਕਹਿੰਦੇ ਨਾ ਪ੍ਰੋਟੀਨ ਹੁੰਦੀ ਐ, ਜਿਹੜੀ ਅੱਛੀ ਵਾਲੀ, ਮਤਲਬ ਬਾਹਰ ਅਸੀਂ ਖਾਵਾਂਗੇ ਤੇ ਉਹ ਤਾਂ ਸਾਨੂੰ ਕੈਮੀਕਲ ਵਗੈਰਾ ਕਈ ਚੀਜ਼ਾਂ ਬਣਾ ਕੇ ਦਿੰਦੇ ਨੇ ਵਿੱਚ ਪਾ ਕੇ ਦਿੰਦੇ ਨੇ।
ਹਾਂਜੀ।
ਚੀਲੀ ਹੋ ਗਿਆ ਇਹ ਹੋ ਗਿਆ, ਕੀ ਕਹਿੰਦੇ ਨੇ ਅਜੀਨਾ ਮੋਟ ਹੋ ਗਿਆ। ਇਹ ਸਭ ਸਾਨੂੰ ਨੁਕਸਾਨ ਦਿੰਦਾ, ਸਾਡੀ ਬੋਡੀ ਨੂੰ ਵੀ। ਬਟ, ਅਸੀਂ ਜੋ ਬਣਾਵਾਂਗੇ ਅਸੀਂ ਉਹਨ ਸਹੀ ਚੀਜ਼ ਬਣਾਵਾਂਗੇ, ਅੱਛੀ ਚੀਜ਼ ਬਣਾਵਾਂਗੇ ਫਰੈਸ਼ ਹੋਏਗੀ।
ਅੱਛਾ ਜੀ, ਨਹੀਂ ਚਲੋਂ ਵਧੀਆ ਗੱਲ ਐ ਫਰੈਸ਼ ਖਾਣਾ ਵੀ ਚਾਹੀਦਾ। ਹੈਲਥੀ ਔਰ ਸਹੀ ਰਹਿੰਦਾ, ਬੋਡੀ ਲਈ ਵੀ ਹੋਰ ਬੱਚਿਆਂ
ਖੋ ਹਾਂ ਨਾਲੇ ਅਸੀਂ ਬਣਾਵਾਂਗੇ, ਅਸੀਂ ਉਤਨਾ ਹੀ ਓਇਲ ਜਾਂ ਤੇਲ ਯੂਸ ਰਿਫਾਇੰਡ ਯੂਜ ਕਰਨਾ ਜਿਤਨਾ ਕਿ ਸਾਨੂੰ ਇਸ ਟਾਈਮ ਚਾਹੀਦੈ, ਔਰ ਜਾਂ ਅਗਰ ਅਸੀਂ ਬਾਹਰੋਂ ਖਾਵਾਂਗੇ ਫੂਡ ਵਗੈਰਾ ਉਹ ਤਾਂ ਦੇਖੋ ਦਸ ਦਸ ਦਿਨ ਦਾ ਪਿਆ ਹੁੰਦੈ, ਪੰਦਰਾਂ ਪੰਦਰਾਂ ਦਿਨ ਦਾ ਇੱਕੋ ਕੜਾਹੀ ਦੇ ਵਿੱਚ ਤਲੀ ਜਾਂਦੇ ਆ ਉਹੀ ਦੇਈ ਜਾਂਦੇ ਆ ਬੱਚਿਆਂ ਨੂੰ।
ਬਿਲਕੁਲ ਜੀ ਬਿਲਕੁਲ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਐ, ਨਿਆਂਣੇ ਟਲਦੇ ਵੀ ਕਿੱਥੇ ਨੇ ਜੇ ਉਹਨਾਂ ਨੂੰ ਮਨਾ
ਹਾਂ ਬਟ ਦੇਖੋ ਨਿਆਣੇ ਟਲ ਵੀ ਜਾਂਦੇ ਨੇ, ਇਹਨੀ ਕਿ ਨਿਆਣੇ ਨਹੀਂ ਟਲਦੇ ਟਲਦੇ ਵੀ ਨੇ, ਅਗਰ ਤੁਸੀਂ ਘਰ ਉਹਨਾਂ ਨੂੰ ਅਲੱਗ ਅਲੱਗ ਰੈਸਪੀ ਬਣਾ ਕੇ ਦੋਗੇ ਡੇਲੀ।
ਪਤਾ ਕੀ ਗੱਲ ਐ, ਇਹ ਵੀ ਪੇਰੈਂਟਸ ਤੇ ਕਈ ਡਿਪੈਂਡ ਹੁੰਦੈ ਕਈ ਪੇਰੈਂਟਸ ਕਰ ਲੈਂਦੇ ਨੇ ਕਈ ਨੀ ਕਰਦੇ ਹੈਗੇ ਜੇ।
ਦੇਖੋ ਅੱਜ ਕੱਲ੍ਹ ਤੇ ਬੱਚਿਆਂ ਦੀ ਸਿਹਤ ਲਈ ਸਭ ਤੋਂ ਬੈਸਟ ਐ, ਖੁਦ ਐਕਟਿਵ ਹੋਵੋ ਖੁਦ ਐਕਟਿਵ ਹੋਵੋਗੇ ਤਾਂ ਤੁਸੀਂ ਤੁਸੀਂ ਬੱਚਿਆਂ ਨੂੰ ਕੁਛ ਬਣਾ ਕੇ ਖੁਵਾ ਪਾਓਗੇ, ਅਗਰ ਖੁਵਾਓਗੇ ਉਹਨਾਂ ਨੂੰ ਬੱਚਾ ਬਾਹਰ ਦਾ ਮੰਗੇਗਾ ਹੀ ਨੀ। ਉਹ ਮੰਗੇਗਾ ਘਰ ਪੇ ਆਪ ਕੁਛ ਸਨੈਕਸ ਬਣਾ ਦੋ।
ਹ
ਬੈਟਰ ਹੈਹੀਏ ਕਿ ਬਈ ਘਰ ਹੀ ਬਣਾਓ, ਫਰੈਸ਼ ਬਣਾਓ ਬੱਚਿਆਂ ਨੂੰ ਵੀ ਖਾਓ ਨਾਲ ਆਪ ਵੀ ਖਾਓ, ਨਾਲ ਐਸੀ ਚੀਜ਼ਾਂ ਬਣਾਓ ਜਿਹਦੇ ਨਾਲ ਬੱਚਿਆਂ ਨੂੰ ਪ੍ਰੋਟੀਨ ਮਿਲੇ। ਥੋੜ੍ਹਾ ਹੈਲਦੀ ਫੂਡ ਹੋਏ, ਉਹ ਚੀਜ਼ਾਂ ਹੋ ਜਾਂਦੀਆਂ ਨੇ।
ਬਿਲਕੁਲ ਜੀ ਬਿਲਕੁਲ ਚਲੋਂ ਵਧੀਆ ਗੱਲ ਐ, ਸਾਨੂੰ ਵੀ ਤੁਹਾਡੇ ਕੋਲ ਕੁਛ ਸਿੱਖਣ ਨੂੰ ਮਿਲਿਆ ਆ।
ਹਾਂਜੀ ਅੱਛਾ, ਤੁਸੀਂ ਘਰ ਕੀ ਕੀ ਬਣਾ ਲੈਂਦੇ ਹੋ ਮਤਲਬ
ਅਸੀਂ ਸਭ ਕੁਛ ਬਣਾ ਲੈਂਦੇ ਹਾਂ, ਕੋਈ ਮਤਲਬ ਬਾਹਰ ਦਾ ਜੇ ਘਰ ਦੀ ਜਿਵੇਂ ਡੀ ਹੈਗੀਆਂ ਨੇ ਇਹ ਵੀ ਬਣਾ ਲਈ ਦੀਆਂ, ਪੰਜਾਬੀ ਤੇ ਬਹੁਤ ਹੀ ਵਧੀਆ ਦਾਲ ਸਾਡੇ ਪੰਜਾਬ ਦੀ ਸਭ ਤੋਂ ਬੈਸਟ ਹੈਗੀ ਜੇ, ਅਹ ਮਾਂ ਛੋਲਿਆਂ ਦੀ ਦਾਲ। ਨਾਲ ਚੌਲ ਤੇ ਨਾਲ ਮਾਨੀ, ਇਹ ਬਹੁਤ ਫੇਮਸ ਡਿਸ਼ ਹੈਗੀ ਹੈ ਇਧਰ ਦੇ ਵੈਸੇ ਫਿਲਹਾਲ ਕਿਸੇ ਨੇ ਖਾਈ ਵੀ ਨੀ ਗੀ।
ਮਾਂ ਛੋਲਿਆਂ ਦੀ ਦਾਲ, ਨਾ ਮੈਂ ਉਹੀ ਫਸਟ ਟਾਈਮ ਨਾਮ ਸੁਣ ਰਹੀ ਹਾਂ ਤੁਹਾਡੇ ਕੋਲ।
ਅੱਛਾ ਜੀ।
ਅੱਛਾ ਉਹ ਕੀ ਚੀਜ਼ ਹੁੰਦੀ ਐ?
ਜਿਵੇਂ ਕਾਲੇ ਵਾਲੀ ਦਾਲ ਹੁੰਦੀ ਐ ਨਾ, ਉਹਦੀ ਮਤਲਬ ਅੱਧੀ ਅਹ ਕਾਲੀ ਔਰ ਪੀਲੇ ਵਾਲੀ ਦਾਲ ਛੋਲੇ ਵਾਲੀ ਦਾਲ ਹੁੰਦੀ ਜੇ।
ਹਾਂਜੀ ਹਾਂਜੀ।
ਬਸ ਮਤਲਬ ਨਾ ਭੇ ਕੇ ਰੱਖ ਲੈਣਾ ਐ, ਜਿਵੇਂ ਅਸੀਂ ਬਣਾਣੀ ਏ ਪਿਆਜ਼, ਟਮਾਟਰ, ਹਰੀ ਮਿਰਚ ਅੱਛਾ। ਜਿਵੇਂ ਅਸੀਂ ਤੜਕਾ ਲਗਾਨੇ ਆ ਨਾ ਆਮ ਸਬਜ਼ੀਆਂ ਨੂੰ ਉਵੇਂ ਉਹਨੂੰ ਤੜਕਾ ਲਗਾਣਾ ਜੇ।
ਅੱਛਾ-ਅੱਛਾ
ਹਾਂਜੀ ਹੁਣ ਉਹ ਤੜਕਾ ਲਗਾਉਣ ਲੱਗੇ ਨਾ ਪਹਿਲੇ ਅਸੀਂ ਕੁੱਕਰ ਦੇ ਵਿੱਚ ਤੇਲ ਪਾ ਲੈਣਾ ਜੇ ਜਾਂ ਰਿਫਾਈਡ ਯੂਜ ਕਰਦੇ ਉਹ ਪਾ ਲੋ, ਜੀਰਾ ਪਾ ਉਸ ਤੋਂ ਬਾਅਦ ਮਤਲਬ ਤੜਕੇ ਸਮੇਤ ਹੀ ਮਤਲਬ ਪਿਆਜ, ਟਮਾਟਰ, ਹਰੀ ਮਿਰਚ, ਇਹਨੂੰ ਇਕੱਠਾ ਹੀ ਸਾਰਾ ਸੱਟ ਦੇਣਾ ਆ ਹਲਕੇ-ਹਲਕੇ ਬਰਾਊਨ ਹੋਣ ਬਾਅਦ ਨਾ ਜੋ ਦਾਲ ਅਸੀਂ ਭੇਤੀ ਹੋਈ ਐ।
ਅੱਛਾ
ਹਾਂਜੀ ਜੋ ਦਾਲ ਪਈ ਹੋਈ ਨਾ ਪਾਣੀ ਉਹਦਾ ਕੱਢ ਲੋ' ਤੇ ਪਾਣੀ ਕੱਢਣ ਤੋਂ ਬਾਅਦ ਓ ਓਹੋ ਕਹਿੰਦੀ ਪਾ ਕੇ ਨਾ ਕਿਉਂ ਬਸ ਉੱਤੇ ਕੁੂੱਕਰ ਦੀ ਸੀਟੀ ਲਗਾ ਲਓ ਅਗਰ ਨਮਕ ਜੋ ਤੁਹਾਡਾ ਆਪਣਾ ਜੀਅ ਕਰਦਾ ਜਿਵੇਂ ਨਮਕ ਲਾਲ ਮਿਰਚ, ਕ ਕਾਲ ਮਿਰਚ, ਯੂਜ ਕਰਦੇ ਬਹੁਤ ਕੁਛ ਖਾ ਲੈਂਦੇ ਨੇ ਕਈਆਂ ਦੇ ਕਹਿੰਦੇ ਨੇ' ਨਾ ਕਿ ਲਾਲ ਮਿਰਚ ਨਹੀਂ ਖਾਂਦੇ ਤੇ ਹਰੀਆਂ ਖਾਂਦੇ ਨੇ
ਹਾਂਜੀ-ਹਾਂਜੀ
ਸਭ ਆਪਣਾ-ਆਪਣਾ ਐ। ਹੁਣ ਸਾਡੇ ਇੱਥੇ ਲਾਲ ਮਿਰਚ ਖੁਸ਼ ਹੋ ਕੇ ਖਾਦੇ ਨੇ, ਕਈ ਮਨਾ ਕਰ ਦਿੰਦੇ ਕਿ ਨਹੀਂ ਅਸੀਂ ਨ' ਖਾਣੀ ਪਰ ਮੇਰੀ ਫ' ਬੰਦੇ ਸਾਰਾ ਖੁਸ਼ ਹੋ ਕੇ ਖਾਂਦੇ ਉਹ ਤੇ ਸਬੂਤ ਤੇ ਵੀ ਧੋੜ ਕੇ ਖਾਂਦੇ ਨੇ ਔਰ ਦਾਲ ਚ' ਦਾਲ ਬਾਜ
ਕਈਆਂ ਨੂੰ ਜਿੱਦਾਂ ਮਿਰਚ ਅੱਛੀ ਲੱਗਦੀ ਹੈ ਜ ਮਲਬ ਸਪਾਈਸੀ ਖਾਣਾ ਅੱਛਾ ਲੱਗਦਾ ਤੇ ਉਹ ਸਪਾਈਸੀ ਖਾਂਦੇ ਨੇ ਔਰ ਕਈ ਲਾਈਟ ਖਾਂਦੇ ਨੇ ਬਟ ਬੱਚਿਆਂ ਲਈ ਤਾਂ ਲਾਈਟ ਅੱਛਾ ਹੈ। ਹਾਂ ਅਸੀਂ ਖੁੱਦ ਖਾ ਸਕਦੇ ਹਾਂ ਹਾਂ।
ਅਸੀਂ ਨਾ ਹਰੀ ਮਿਰਚ ਪਾ ਲੈਂਨੇ ਆ। ਲਾਲ ਬੋਤ ਘੱਟ ਪਾਨੇ ਆ ਬਹੁਤ ਜ਼ਿਆਦਾ ਕਿ ਪਹਿਲੇ ਤਾਂ ਪਹਿਲਾਂ ਸਿੰਪਲ ਹੀ ਕੱਢ ਲਈ ਦੀ ਔਰ ਉਸ ਤੋਂ ਬਾਅਦ ਅਸੀਂਲ ਹ ਇਹਨਾਂ ਨੇ ਪਾਉਣੀ ਹੈ, ਜਾਂ ਮੰਮੀ ਨੇ ਪਾਉਣੀ ਹੈ, ਜਾਂ ਮੇਰੇ ਹਸਬੈਂਡ ਨੇ ਪਾਉਣੀ ਹੈ, ਇਹ ਉੱਤੇ ਨਾ ਲ ਐਨ ਵਧੀਆ ਤਰੀਕੇ ਨਾਲ ਇੰਨਾ ਵਧੀਆ ਲੱਗਦਾ ਨਾ ਖਾਣ ਨੂੰ ਬਹੁਤ ਹੀ ਜ਼ਿਆਦਾ ਓਦੇ ਨਾਲ ਹੁੰਦੀ ਮਾੜੀ। ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਪੇਠੇ ਦੀ ਬਣਦੀ ਐ। ਖੱਟੀ-ਖੱਟੀ ਹੁੰਦੀ ਹੈ। ਹਾਂਜੀ ਉਹ ਸਭ ਦੀ ਫੇਵਰੇਟ ਡਿਸ਼ ਹੈਗੀ ਏ ਸਾਰਿਆਂ ਦੀ।
ਅੱਛਾ-ਅੱਛਾ
ਜੀਨੇ ਖਾਦੀ ਨਾ ਹੋਵੇ ਕੋਈ ਗੱਲ ਨੀ ਜਦੋਂ ਮੀਲੋਗੇ ਤੁਹਾਨੂੰ ਜਰੂਰ ਖਵਾਵਾਗੇ।
ਅੱਛਾ-ਅੱਛਾ ਠੀਕ ਹੈ। ਜੀ ਠੀਕ ਹੈ। ਜੀ ਠੀਕ ਹੈ। ਤੁਹਾਨੂੰ ਮੈਂ ਬਾਅਦ ਬਾਚੋ ਕਰਾਂਗੀ, ਸਤਿ ਸ਼੍ਰੀ ਅਕਾਲ ਜੀ।